ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਕੀ ਹਾਲ -ਚਾਲ ਹੈ।
ਠੀਕ ਹੈ ਤੁਹਾਡਾ
ਹੋਰ, ਬਸ ਵਧੀਆ ਹੋਰ ਕੀ ਕਰ ਰਹੇ ਸੀਗੇ।
ਬਸ ਬੈਠੇ ਸੀ ਚਾਹ ਪੀ ਕੇ
ਅੱਛਾ -ਅੱਛਾ
ਹੋਰ
ਮੈਂ ਇਸ ਕਰਕੇ ਕਾਲ ਕੀਤੀ ਸੀ ਮੈਂ ਕਿਹਾ ਯੋਗਾ ਦੇ ਸੈਮੀਨਾਰ ਹੋ ਰਹੇ ਹੈ। ਸਾਡੇ ਇੱਥੇ, ਆਂ। ਤੇ ਉਹਦੇ 'ਚ, ਕਾਫੀ ਚੀਜ਼ਾਂ ਚੀਜ਼ਾਂ ਨੇ ਮਤਲਬ ਯੋਗਾ ਦੇ ਸੈਸ਼ਨ ਹੋਣਗੇ ਫ੍ਰਰੀ ਆਫ ਕੋਸਟ ਕੋਈ ਉਹਦਾ ਪੇ ਨੀ ਕਰਨਾ ਹੈ ਕੁਛ ਵੀ ਔਰ ਤੇ ਉਹਦੇ 'ਚ ਐਰੋਵਕਸ ਵੀ ਕਰ ਸਕਦੇ ਹਾਂ ਜਾਂ ਹੋਰ ਵੀ ਕਾਫ਼ੀ ਚੀਜ਼ਾਂ ਇੰਕਲੂਡਿਡ ਨੇ।
ਅੱਛਾ
ਹਾਂ, ਤੇ ਮੈਂ ਤੁਹਾਨੂੰ ਨੰਬਰ ਅ ਭੇਜ ਦਾਂਗੀ ਬਰੋਡ ਕਾਸਟ ਕਰਾਂਗੇ ਇੱਕ ਨੰਬਰ ਤੇ ਉਹ ਭੇਜ ਦਿਆਂਗੀ ਉਹ ਤੁਸੀਂ ਦੇਖ ਲੈਣਾ ਉੱਥੇ ਜਗ੍ਹਾ ਵਗੈਰਾ ਸਭ ਮੈਨਸ਼ਨ ਏ। ਤੇ ਉੱਥੇ ਪਹੁੰਚ ਜਾਣਾ ਹਾਂਜੀ ਹੋ ਹੋਰ ਤੁਹਾਡੇ ਮੈਂ ਕਹਿ ਰਹੀ ਸੀ ਜਿੰਨੇ ਵੀ ਗਰੁੱਪ ਹੈਗੇ ਨੇ ਉਹਨਾਂ 'ਚ ਤੁਸੀਂ ਮੈਸੇਜ ਅੱਗੇ ਕਨਵੇ ਕਰ ਦੇਣਾ।
ਹਾਂ ਕੋਈ ਨੀ।
ਹਾਂਜੀ
ਹਾਂਜੀ, ਹੋਰ
ਤੇ ਇਸ ਕਰਕੇ ਮੈਂ ਕਿਹਾ ਤੁਹਾਨੂੰ ਮੈਂ ਸਾਰੀ ਇਨਫੋਰਮੇਸ਼ਨ ਭੇਜ ਦਾਂਗੀ ਵਟਸਐਪ ਗਰੁੱਪ ਤੇ ਤੇ ਤੁਸੀਂ ਉੱਥੋਂ ਦੇਖ ਲੈਣਾ। ਔਰ ਜਿੰਨੇ ਵੀ ਤੁਹਾਡੇ ਫਰੈਂਡਸ ਵਗੈਰਾ ਜੋ ਵੀ ਹੈਗੇ ਨੇ। ਉਹਨਾਂ ਨੂੰ ਵੀ ਇਨਕਲੂਡ ਕਰ ਲੈਣਾ। ਉਹ ਵੀ ਆ ਜਾਣਗੇ। ਤੇ ਐਵੇਂ ਕਿ ਉਥੋ ਫਰੀ ਆਫ ਕੋਸਟ ਹੈ ਕੋਈ ਵੀ ਪੈਸਾ ਨਹੀਂ ਕੁਛ ਵੀ।
ਹਾਂਜੀ, ਯੋਗਾ ਤਾਂ ਸਿਹਤ ਵਾਸਤੇ ਵਧੀਆ
ਯੋਗਾ ਤੇ ਬਹੁਤ ਅੱਛਾ ਮ ਅੱਜ ਕੱਲ੍ਹ ਤੇ ਯੋਗਾ
ਹਾਂਜੀ
ਪ ਸਾਰੇ ਕਰ, ਜਿਮਿੰਗ -ਜਿਮਿੰਗ ਰ ਸਭ ਛੱਡ ਕੇ ਨਾ ਯੋਗਾ ਪ੍ਰਾਣਾਯਮ ਵਿਆਮ ਇਹਨਾਂ ਚੀਜ਼ਾਂ ਵੱਲ ਮੂ ਕਰ ਰਹੀ ਹੈ, ਔਰ ਲੇਡੀਜ਼ ਵਾਸਤੇ ਜ਼ਰੂਰੀ ਵੀ ਹੈ ਐਕਚੁਲੀ
ਹਾਂ ਸਹੀ ਗੱਲ ਹੈਗੀ ਇਸ ਵੇਲੇ ਬਈ ਹਾਂ, ਸਵੇਰੇ- ਸਵੇਰੇ ਹੋ ਜਾਏ ਯੋਗਾ ਸਹੀ ਰਹਿੰਦਾ।
ਹਾਂਜੀ। ਸਵੇਰੇ ਵੀ ਇਹ ਸ਼ਾਮ ਦੇ ਵੀ ਸੈਸ਼ਨ ਨੇ ਜਿਵੇਂ ਸ਼ਾਮੀ ਲੇਡੀਜ਼ ਫ੍ਰਰੀ ਹੁੰਦੀਆਂ ਨੇ ਚਾਰ ਵਜੇ ਤੋਂ ਬਾਅਦ ਤਿੰਨ -ਚਾਰ ਤਿੰਨ ਵਜੇ ਤੱਕ ਤੇ ਹੋ ਹੀ ਜਾਂਦਾ ਲੰਚ ਸਭ ਦਾ। ਤੋ ਸ਼ਾਮੀ ਵੀ ਸਿਕਸ ਟੂ ਸੈਵਨ ਔਰ ਸਵੇਰੇ ਵੀ ਛੇ ਤੋਂ ਸੱਤ। ਤੇ ਮਤਲਬ ਦੋ ਸੈਸ਼ਨਸ ਨੇ।
ਅੱਛਾ।
ਦੋਨੋ ਟਾਈਮ ਹੀ ਲੇਡੀਜ਼ ਮੋਸਟ ਫਰੀ ਹੁੰਦੀਆਂ ਨੇ। ਸਵੇਰੇ ਪੰਜ ਵਜੇ ਦਾ ਵੀ ਬੈਚ ਹੈ। ਅਗਰ ਪੰਜ ਵਜੇ ਵੀ ਕੋਈ ਜੁਆਇਨ ਕਰਨਾ ਚਾਹੇ ਤੇ ਉਹ ਵੀ ਹੈਗਾ ਬੈਚ।
ਹਮ। ਬ ਪੰਜ ਬਾਈ ਸਵੇਰੇ -ਸਵੇਰੇ ਸਹੀ ਰਹਿੰਦਾ ਹੈਗਾ ਵਾ।
ਹਾਂਜੀ। ਬੱਚੇ ਉਹ ਪੰਜ ਵਜੇ ਤੇ ਬੱਚੇ ਵੀ ਸਕੂਲੀ ਜਾਂਦੇ। ਪੰਜ ਤੋਂ ਛੇ -ਛੇ ਵਜੇ ਤੋਂ ਹੀ ਸ਼ੁਰੂ ਹੁੰਦਾ। ਫਨ ਵਗੈਰਾ ਬਣਾਉਣਾ।
ਹਾਂ। ਉ ਤੇ ਸਵੇਰੇ ਬਈ ਕੱਲ ਤੋਂ ਜਾਣਾ ਸਕੂਲ ਬੱਚਿਆਂ ਨੇ।
ਹਾਂਜੀ। ਨਾਲੇ ਜ਼ਰੂਰੀ ਵੀ ਹੈ ਐਕਚੁਲੀ ਹੈ ਨਾ। ਨਹੀਂ ਤੇ ਆਪਣੀ ਸਿਹਤ ਦਾ ਤੇ ਲੇਡੀਜ਼ ਦਾ ਧਿਆਨ ਰੱਖਦੀ ਹੀ ਨੀ ਹੈ ਬਿਲਕੁਲ। ਹ ਸਾਰੀ ਫੈਮਲੀ ਦਾ ਧਿਆਨ ਰੱਖ ਲਗੀ ਲੇਡੀ ਆਪ। ਆਪਣਾ ਧਿਆਨ ਨਹੀਂ।
ਆਪਣਾ ਨੀ ਸਹੀ ਗੱਲ ਹੈਗੀ ਏ।
ਹਾਂਜੀ।
ਆਪਣਾ ਕੁਝ ਵੀ ਹੋ ਜਾਂਦਾ ਫਿਰ ਡਾਕਟਰ ਕੋਲ ਬਲ ਆਪਣਾ ਧਿਆਨ ਰੱਖਦੇ ਨਹੀਂ ਹੈ।
ਹਾਂਜੀ। ਸਾਰਿਆਂ ਨੂੰ ਪਹਿਲੇ ਰੱਖਦੇ ਨੇ ਆਪਣੇ ਆਪ ਨੂੰ ਲੇਡੀ ਬਾਅਦ 'ਚ ਰੱਖਦੀ ਏ। ਲਾਸਟ ਚ' ਪਰ ਉਹੀ ਹੈ ਨਾ ਅਗਰ ਘਰ ਦੀ ਲੇਡੀਜ਼ ਸਹੀ ਰਹੇਗੀ। ਤਾਂ ਹੀ ਸਾਰਿਆਂ ਨੂੰ ਸੰਭਾਲ ਪਾਏਗੀ।
ਹਾਂ। ਇਹ ਤੇ ਸਹੀ ਗੱਲ ਹੈ ਜੀ।
ਹਾਂ। ਲੇਡੀਜ਼ ਬਿਮਾਰ ਹੋ ਜਾਣ ਸਾਰਾ ਕਾਰਰ ਇੰਝ ਹੋ ਜਾਂਦਾ ਅਸਤ -ਵਿਅਸਤ। ਕੋਈ ਚੀਜ਼ ਕਿਸ ਸਾਨੂੰ ਲੱਭਦੀ ਨੀ ਹੈ। ਕੁਛੇ ਵੀ ਨਹੀਂ ਹਾਂ।
ਸਭ ਸਹੀ। ਲੇਡੀਜ਼ ਬਿਨਾਂ ਕਾਰ ਨਹੀਂ ਚੱਲਦਾ।
ਹਾਂਜੀ। ਸਭ ਤੋਂ ਇੰਪੋਰਟੈਂਟ ਹੈ। ਜ ਹੋਰ ਸੁਣਾਓ ਤੁਹਾਡਾ? ਕਿਵੇਂ ਚੱਲ ਰਹੇ ਕਲਾਸਿਸ ਤੁਹਾਡੀਆਂ ਸਭ ਅੱਛਾ ਚੱਲ ਰਿਹਾ।
ਬਸ ਮੈਂ ਤੇ ਕੋਚਿੰਗ ਵਗੈਰਾ ਤੇ ਨਹੀਂ ਰਹਿੰਦੀ। ਮੈਂ ਸਿਲਾਈ ਵਗੈਰਾ ਬੇਸ ਕਰਨੀ ਆ। ਸੂਟ ਵਗੈਰਾ ਸਟਿਚ ਕਰ ਲਈਏ। ਹੁਣ ਥੋੜਾ ਬਈ। ਹੁਣ ਥੋੜਾ ਛੋੜਿਆ ਹੋਇਆ ਸੀ। ਕਿਉਂਕਿ ਬੱਚੇ ਦੀ ਛੁੱਟੀਆਂ ਸੀ। ਤੁਹਾਨੂੰ ਪਤਾ ਬੱਚੇ ਘਰ ਆਣ ਫਿਰ ਨੀ ਹੁੰਂਦਾ। ਕਹਦਾ ਬੱਚੇ ਹਾਂ। ਬੱਚੇ ਬ ਸਕੂਲ ਜਾਣ ਥੋੜ੍ਹਾ ਬਾਈ ਬੈਵ ਜਿਦਾ ਦਾ ਮਸ਼ੀਨ 'ਤੇ।
ਹਾਂਜੀ- ਹਾਂਜੀ। ਹਮ- ਹਮ- ਹਮ ਤੇ ਤੁਸੀਂ ਅੱਗੇ ਸਿਖਾਉਂਦੇ ਵੀ ਹੋ, ਕੋਚਿੰਗ ਵੀ ਦਿੰਦੇ ਹੋ।
ਨਹੀਂ- ਨਹੀਂ ਖੁਦ ਹੀ ਆਪਣਾ।
ਅੱਛਾ। ਆਪ ਨਹੀਂ ਕਰਦੇ ਹੋ।
ਹਾਂ। ਬਈ ਕੋਈ, ਦੇ ਜਾਏ, ਬਈ।
ਚੱਲਦਾ ਪਿਆ, ਅੱਜ ਕੱਲ ਤੇ। ਅੱਗੇ ਟ੍ਰੇਨਿੰਗ ਦੇਣਾ ਵੀ, ਬਹੁਤ ਅੱਛਾ ਚੱਲਦਾ ਪਿਆ।
ਹੂੰ। ਭਈ ਉਹੀਨ ਥੋੜ੍ਹੀ ਫਿਰ ਜਗ੍ਹਾ ਵਗੈਰਾ ਵੀ ਹੋਣੀ ਚਾਹੀਦੀ ਹੈ ਨਾ ਉਹਦੇ ਕਰ।
ਹਾਂਜੀ। ਉਹ ਤੇ ਹੈ। ਤੁਹਾਡੇ ਕੋਲ ਸਪੇਸ ਹੋਣੀ ਚਾਹੀ। ਹਮ। ਹਾਂਜੀ।
ਫ ਦੋ ਕਮਰੇਿਆਂ ਚ' ਤੁਹਾਨੂੰ ਪਤਾ ਦੋ ਕਮਰਿਆਂ ਚ'
ਹਾਂ। ਤੇ ਲਿਵਿੰਗ ਏਰੀਆ ਨੀ ਕੁਛ ਬਾਹਰ ਵੱਲ ਕੋਈ ਕੱਢਿਆ ਨੀ ਹੋਇਆ ਰੂਮ ਵਗੈਰਾ।
ਨਹੀਂ- ਨਹੀਂ ਇੰਨਾ ਨ ਹੈ ਨਾ ਬਈ ਤੁਹਾਨੂੰ ਪਤਾ ਰੋਸ਼ਨੀ ਵੀ ਚਾਹੀਦੀ ਉਹਦੇ ਚ' ਥੋੜ੍ਹੀ- ਬਤ ਬ ਸਪੇਸ ਵੀ ਹੋਣੀ ਜ਼ਰੂਰੀ ਹੈਗੀ।
ਹਾਂਜੀ। ਵੀ ਅਗਰ ਸਿਖਾਉਂਦੇ ਹੋ ਤਾਂ ਤੁਹਾਨੂੰ ਪੰਜ -ਛੇ ਮਸ਼ੀਨਾਂ ਉੱਥੇ ਲੱਗੀਆਂ ਹੋਣੀਆਂ ਚਾਹੀਦੀਆਂ।
ਹਾਂ। ਉਹ ਚੀਜ਼ ਦੀ।
ਹੂੰ, ਹੂੰ- ਹੂੰ, ਕੋਈ ਨੀ ਹੌਲੀ- ਹੌਲੀ, ਹੋ ਹੀ ਜਾਏਗਾ।
ਹਾਂ। ਇਹ ਤੇ ਹੈ। ਉਹ ਥੋੜਾ ਕਰਾਂਗੇ। ਥੋੜਾ ਅੱਗੇ- ਅੱਗੇ ਵੱਧ। ਦੇ, ਜਾਵਾਂਗੇ ਹੋਰ ਕੀ।
ਜੀ ਹਾਂਜੀ। ਅੱਜ ਕੱਲ ਤੇ ਬੜਾ ਹੈ, ਇਹਨਾਂ ਦਾ। ਜਿਹਦੇ ਜਿਹਨੂੰ, ਸਿਲਾਈ ਦਾ ਟੈਲੈਂਟ, ਜਿਹਦੇ ਚ ਹੈ। ਉਹ ਤੇ ਦੇਖੋ, ਡਿਪੈਂਡਟ ਨੀ ਹੈ, ਕਿਸੇ ਦੇ ਉੱਪਰ। ਜਦੋਂ ਮਨ ਕੀਤਾ ਹੈ, ਕਿਤੇ। ਆਪਣਾ ਬਣਾ ਲਿਆ ਫਟਾਫਟ। ਕੋਈ ਵੀ ਓਕੇਜਨ ਹੋਈ, ਰਾਤੀ ਬਹਿ। ਬਣਾ ਲਿਆ। ਹੂੰ।
ਤੇ, ਜੇ ਬਈ, ਏ ਹੁੰਦਾ ਵੇ ਏ ਬਈ। ਜਿੱਥੇ ਪਾਰਟੀ ਤੇ ਜਾਣਾ ਹੋਏ। ਕੋਈ ਸੂਟ ਲਿਆ। ਏ ਹੁਣਦਾ ਏ ਬਈ, ਦਰਜੀ ਵੀ ਮਨਾ ਕਰ ਦਿੰਦੇ, ਕਿਸੇ ਟਾਈਮ ਤੇ।
ਅਰੇ। ਮਨਾ ਤੇ ਕਰਨਾ ਦੂਰ ਦੀ ਗੱਲ ਏ। ਇੰਨਾ- ਇਨਾ, ਟਾਈਮ ਦੇ ਦੇਣਗੇ, ਪੰਦਰਾਂ ਦਿਨ ਬਾਅਦ।
ਹਾਂ। ਫੇਰ ਸੀਨਦੇ ਵੀ, ਨਹੀਂ ਹੈਗੇ, ਟਾਈਮ ਸੀਰ। ਉਹ ਫੇਰ ਸਹੀ ਹੈ, ਆਪਣੀ। ਆਏ ਤੇ ਸਹੀ ਹੈ। ਬਣੀ ਰਾਤੀ ਵੀ ਸੂਟ ਲੈ ਆਏ ਸਵੇਰੇ ਹੀ ਪਾਉਣਾ ਹੋਏ। ਸਟਿਚ ਕਰਕੇ ਪ ਲਿਆ। ਹਾਂ, ਸਟਿਚ ਕਰਕੇ ਪਾਲ- ਦੋ ਘੰਟਿਆਂ ਚ, ਪੂਰਾ ਸੂਟ ਤਿਆਰ ਹੈ।
ਹਾਂ। ਜਿਹਨੂੰ ਆਉਂਦਾ ਹੈ। ਹੁਣ, ਸਾਡੇ ਵਰਗਿਆਂ ਨੂੰ, ਤਾਂ ਕੁਛ। ਛ ਆਂਦਾ ਨਹੀਂ ਹੈ। ਇਹ, ਮਤਲਬ ਇਹ ਟੈਲੈਂਟ ਤਾਂ, ਬਿਲਕੁਲ ਵੀ ਨਹੀਂ ਹੈ। ਮੇਰੇ ਚ ਤੇ, ਸਾਨੂੰ ਇਹ ਹੁੰਦਾ। ਕੋਈ ਮਿਲ ਜੇ, ਸਿਲਣ ਵਾਲਾ, ਮਿਲ ਜੇ ਰਿਕੁਐਸਟ ਕਰ ਲੋ। ਔਰ ਅੱਜ ਕੱਲ, ਤਾਂ ਇਹ ਹੈ, ਕਿ। ਸੈਲਾਨ ਦੀ, ਕੀ ਲੋੜ ਹੈ। ਆਪਣਾ, ਰੈਡੀਮੇਡ ਖਰੀਦੋ।
ਹਾਂ। ਹੁਣ ਤੇ, ਅੱਜ ਕੱਲ, ਅੱਜ ਕੱਲ ਜ਼ਿਆਦਾ। ਉਹੀ ਚੀਜ਼, ਚੱਲ ਰਹੀ। ਰੇਡੀਮੇਡ ਹੀ ਪਾ ਰਹੇ ਨੇ।
ਹਾਂਜੀ। ਔਰ ਔ ਓਲਟਰ, ਕਰਕੇ ਵੀ ਦੇ ਦਿੰਦੇ ਨੇ।
ਹਾਂ। ਕਈ ਤੇ, ਅਲਟਰ ਕਾਰ ਲੇ। ਤਦੇ ਨੇ ਹੁਣ, ਜਿਵੇਂ ਸਿਲਾਈ ਕਰਦੀ ਸੀ। ਥੋੜਾ- ਬਹੁਤ ਬਣੀ, ਕੋਈ ਦੇ ਜਾਂਦਾ ਸੀ। ਹੁਣ, ਉਹ ਰੈਡੀਮੇਡ ਕਰਦੇ ਨੇ।
ਹਾਂਜੀ- ਹਾਂਜੀ। ਨਹੀਂ, ਅੱਛਾ ਹੈ। ਹੌਲੀ- ਹੌਲੀ, ਸਿੱਖੀ ਲੈਂਦਾ ਬੰਦਾ। ਮੇਰੀ ਮਦਰ, ਤੇ ਮੈਨੂੰ, ਹਮੇਸ਼ਾ ਕਹਿੰਦੇ ਸੀ। ਸਿਲਾਈ ਸਿੱਖੋ, ਸਿਲਾਈ ਸਿੱਖੋ। ਪਰ ਮੈਂ, ਸਿੱਖੀ ਨੀ ਪਾਈ।
ਅੱਛੇਆ।
ਕਿਉਂਕਿ, ਮੇਰਾ ਇੰਟਰਸਟ ਨਹੀਂ ਸੀ। ਜ਼ਿਆਦਾ ਯੋਗਾ, ਔਰ ਕੋਚਿੰਗ, ਇਹਨਾਂ ਚ ਜ਼ਿਆਦਾ ਇੰਟਰਸਟ ਸੀ। ਇੰਸਟਰਕਟਰ ਬਣਨ ਦਾ ਸ਼ੌਕ। ਤੇ, ਇਸ ਕਰਕੇ। ਇਸ ਕਰਕੇ ਯੋਗਾ, ਦਾ ਇੰਸਟਰਕਟਰ ਬਣੇਿਆ। ਉਹਨੂੰ ਸਿੱਖਿਆ, ਅੱਛੇ ਤਰੀਕੇ ਨਾਲ, ਔਰ ਫੇਰ ਉਹਦੀ। ਕੋਚਿੰਗ, ਕਲਾਸਿਸ ਦੇਨਿਆਂ। ਸ਼ੁਰੂ, ਸਾਡੇ ਕੀ ਛੋਟੇ ਬੱਚੇ ਵੀ, ਆਉਂਦੇ ਨੇ। ਅਹ। ਸਕੂਲ ਜਾਣ ਵਾਲੇ, ਬੱਚੇ ਹੁੰਦੇ ਨੇ ਨਾ, ਮਤਲਬ। ਤਿੰਨ ਸਾਲ ਤੋਂ ਉੱਪਰ, ਉਹ ਵੀ ਆਉਂਦੇ ਨੇ, ਉਹ ਵੀ ਸਿੱਖਦੇ ਨੇ। ਬੱਚਿਆਂ ਵਾਸਤੇ ਵੀ ਜ਼ਰੂਰੀ ਹੈ ਅੱਜ ਕੱਲ
ਹਾਂਜੀ
ਲਾਈਫ ਲਾਈਫ ਸਟਾਈਲ ਐਵੇਂ ਦਾ ਹੋ ਗਿਆ ਬੱਚਿਆਂ ਦਾ ਖਾਣ ਪੀਣ ਦਾ ਸਿਸਟਮ ਐਵੇਂ ਦਾ ਹੋ ਗਿਆ
ਹੂੰ। ਅੱਜ ਕੱਲ ਬੱਚੀ, ਅੱਜ ਕੱਲ ਬ- ਬੱਚੇ ਜਾਂਦੇ ਨੇ।
ਹਾਂਜੀ। ਤੇ ਉਹ ਥੋੜਾ, ਯੋਗਾ ਕਰ ਲੈਂਦੇ ਨੇ। ਤੇ ਉਹ, ਡਾਇਜੈਸ਼ਨ ਅੱਛਾ, ਹੋ ਜਾਂਦਾ ਬੱਚਿਆਂ ਦਾ।
ਹੂੰ।
ਔਰ ਸਕਰੀਨ ਟਾਈਮ, ਤੇ ਕਿੰਨਾ ਰਹਿੰਦੇ ਨੇ? ਕੰਪਿਊਟਰ, ਮੋਬਾਇਲ। ਤੇ ਥੋੜੀ, ਅੱਖਾਂ ਦਾ, ਅਸੀਂ ਆਈਜ਼ ਦਾ ਵੀ, ਕਰਾਉਂਦੇ ਹਾਂ ਯੋਗਾ।
ਅੱਛਾ।
ਹਾਂ। ਤੇ ਉਹ ਵੀ, ਅੱਛਾ ਰਹਿੰਦਾ, ਬੱਚਿਆਂ ਵਾਸਤੇ। ਨੈਕ ਦਾ ਹੋ ਜਾਂਦਾ ਜਿਵੇਂ ਕੰਪਿਊਟਰ ਦੇ ਅੱਗੇ ਬੈਠੇ ਬੈਠੇ ਗਰਦਨ ਦਰਦ ਹੋਣ ਲੱਗ ਜਾਂਦੀ ਹੈ
ਅੱਛਾ
ਤੇ ਉਹ ਵੀ ਕਰਾ ਦਿੰਦੇ ਆ ਉਹਨਾਂ ਨੂੰ ਤੇ ਮਤਲਬ ਓਵਰਲ ਡਵਲਪ ਗੰਢ ਹੋ ਜਾਂਦੀ ਬੱਚੇ ਦੀ ਇਸ ਕਰਕੇ ਤਾਂ ਹੀ ਅਸੀਂ ਸਪੈਸ਼ਲੀ ਬੱਚਿਆਂ ਵਾਸਤੇ ਔਰ ਮਦਰਸ ਵਾਸਤੇ ਹਾਲੇ ਜੈਂਟਸ ਨੀ ਸ਼ੁਰੂ ਕੀਤੀ ਇਹ ਇਹਨਾਂ ਦੱਸ ਸਪੈਸ਼ਲੀ ਸ਼ੁਰੂ ਕੀਤਾ ਹੈ ਅਤੇ ਉਹ ਜਿਹੜਾ ਸਾਡਾ ਸੈਮੀਨਾਰ ਏ ਉਹ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਸਕਦੇ ਹੋ ਔਰ ਤੁਹਾਡੇ ਫਰੈਂਡਸ ਨੇ, ਉਹਨਾਂ ਦੇ ਬੱਚੇ ਨੇ ਉਹ ਵੀ ਲੈ ਸਕਦੇ ਨੇ। ਕਿਉਂਕਿ ਫਰੀ ਓਫ ਕੋਸਟ ਹੈ, ਕੋਈ ਪੈਸਾ ਲੱਗਣਾ ਹੀ ਨਹੀਂ ਹੈ।
ਅੱਛਾ।
ਹਾਂਜੀ, ਉਸ ਤੋਂ ਬਾਅਦ ਕਿ ਮੰਥਲੀ ਪੰਦਰਾਂ ਸੌ ਰੁਪ ਰੁਪਏ ਚਾਰਜਿਸ ਨੇ ਪੂਰਾ ਮਹੀਨਾ ਕਰੋ ਔਰ ਸਿਰਫ ਪੰਦਰਾਂ ਸੌ ਰੁਪਏ ਤੁਹਾਨੂੰ ਪੇ ਕਰਨੇ ਐ।
ਅੱਛਾ।
ਹੂ ਔਰ ਇੰਸਟੀਟਿਊਸ਼ਨ ਵੀ ਏ ਸੀ ਹੈਗਾ ਪੂਰਾ। ਬੀ ਐਵੇਂ ਅਨਕੰਫਰਟੇਬਲ ਲੱਗੇਗਾ ਹੀ ਨੀ ਪੂਰਾ ਏ ਸੀ ਟਿਸ਼ਨ। ਅੱਛਾ ਕਰ ਲੈਣਗੇ ਉੱਥੇ, ਹਾਂ ਬੀ ਗਰਮੀ ਦਾ ਸੀਨ ਹੀ ਨਹੀਂ ਹੋਏਗਾ। ਤੇ ਕਰਨ ਇਸ ਲਈ ਮਜ਼ਾ ਆਂਦਾ। ਹੂ ਨਹੀਂ, ਤੁਸੀਂ ਕਰਦੇ ਹੋ ਯੋਗਾ ਵਗੈਰਾ ਪਹਿਲੇ ਕਦੀ ਕੀਤਾ।
ਨਹੀਂ, ਡਾਕਟਰ ਨੇ ਤਾਂ ਕਿਹਾ ਹੋਇਆ ਪਰ
ਅੱਛਾ ਕਿਤਾ, ਨੀ ਆਲਸ ਨੀ, ਲੇਡੀ ਥੱਕ ਵੀ ਜਾਂਦੀ ਹੈ ਵੀ। ਘਰ ਦਾ ਕੰਮ ਬੋਹਤ ਹੁੰਦਾ ਹੈ। ਹੂ ਆਪਣੇ ਘਰ ਦਾ ਇੰਨਾ ਕੰਮ ਹੁੰਦਾ ਹੈ, ਲੇਡੀਜ਼ ਥਕ ਜਾਂਦੀਆਂ ਨੇ। ਫਿਰ ਜਦੋਂ ਆਪਣੀ ਵਾਰੀ ਆਂਦੀ ਹੈ ਤੇ, ਆਲਸ ਆ ਜਾਂਦਾ ਕਿ ਹੁਣ ਚਲੋ ਰੈਸਟ ਕਰ ਲਓ, ਘੰਟਾ ਮਿਲਿਆ ਤੇ।
ਹਾਂ, ਏ ਤੇ ਹੈ। ਛੋਟੇ ਬੱਚੇ ਉਹਦੇ ਘਰੇ ਖਲੇਰਾ ਬੋਹ ਪਾਂਦੇ ਹੈਗੇ ਨੇ।
ਆਹ ਹੁਣ ਇਹ ਸਕੂਲ ਜਾਣਗੇ ਤੇ ਇਹਨਾਂ ਦਾ ਉਹ ਬਣ ਜਾਏਗਾ ਨਾ ਇਕਦਮ ਸਿਸਟਮ, ਰੂਟੀਨ ਸੈਟ ਹੋ ਜਾਂਦੀ ਬੱਚਿਆਂ ਲਈ।
ਹਾਂ, ਬੱਚੇ ਬਈ ਬਹੁਤ ਤੰਗ ਇੱਕ ਮੇਰੀ ਗੁੜੀਆਂ ਬੜਾ ਖਲੇਰਾ ਪਾਂਦੀ ਏ।
ਮੇਰਾ ਬੇਟਾ ਬੜਾ ਪਾਂਦਾ, ਉਹਨੂੰ ਕੋਈ ਚੀਜ਼ ਲੱਭ ਨੀ ਹੈ ਕਿਧਰੇ ਵੀ ਚਲਾ ਜਾਏ, ਔਰ ਇੱਕ ਚੀਜ਼ ਲੱਭੇਗਾ ਦਸ ਚੀਜ਼ਾਂ ਦਾ ਖਲਾਰਾ ਪਾ ਕੇ ਆਏਗਾ ਉੱਥੇ।
ਪਰ ਮੈਂ
ਕੁੜੀਆਂ ਫਿਰ ਵੀ ਮੈਨੇਜ ਕਰ ਲੈਂਦੀਆਂ ਨੇ, ਮੁੰਡੇ ਥੋੜਾ ਜਿਆਦਾ
ਕਈ ਵਾਰੀ ਹੁੰਦੀ ਥੰਮ ਬਈ ਖਲੇਰਾ ਸਾਂਬ ਵੀ ਦਿੰਦੀ ਹੈਗੀ ਏ, ਭਾਂਡੇ ਪਏ ਹੋਣ ਉਹ ਵੀ ਮਾਂਜ ਦਿੰਦੀ ਹੈ।
ਨਹੀਂ-ਨਹੀਂ, ਅੱਛਾ ਹੈ। ਫਿਰ ਤੇ ਅੱਛੀ ਗੱਲ ਹੈ।
ਕਿਸੇ ਟਾਈਮ ਹੋਏ, ਪਰ ਅਸੀਂ ਮਨਾ ਕਰਨੇ ਹਾਂ ਵੀ ਸਾਡੇ ਚ ਕੁੜੀਆਂ ਵੀ ਪੜ ਲੇ। ਨਹੀਂ ਮੰਜਵਾਂਦੇ ਹੈਗੇ। ਜੂਠ ਨਹੀਂ ਮੰਜਵਾਈ ਦੀ, ਪਰ ਇਹ ਕਹਿੰਦੇ ਉਹ ਗੁਰਦੁਆਰੇ ਵੀ ਤੇ ਮਾਂਜ ਦੇਗੀ ਨਾ। ਗੁਰਦੁਆਰੇ ਵੀ ਤੇ ਮਾਂਜਦੇ ਆ।
ਨਹੀਂ ਦੇਖੋ। ਮੈਂ ਤੇ ਆਪਣੀ ਗੁੜੀਆਂ ਨੂੰ ਨਾ ਸਾਰੀ ਆਦਤਾਂ ਪਾਈਆਂ ਨੇ, ਕੰਮ ਕਰਨਾ ਆਣਾ ਚਾਹੀਦਾ ਹੈ ਅੱਗੇ ਹੋ ਹੋਸਟਲ ਚ ਪੜਦੇ ਨੇ ਯਾਂ ਕਿੱਥੇ ਜਾ ਕੇ ਪੜਦੇ ਨੇ ਹੂ। ਚਲੋ, ਤੁਸੀਂ ਡੇਟ ਯਾਦ ਰੱਖਣਾ ਯੋਗਾ ਕਲਾਸ ਦੀ। ਮੈਂ ਤੁਹਾਨੂੰ ਸਾਰਾ ਮੈਸੇਜ ਭੇਜ ਦਾਂਗੀ। ਠੀਕ ਹੈ ਔਰ, ਤੁਸੀਂ ਆਪਣੇ ਫਰੈਂਡਸ ਫਰੈਂਡਸ ਨੂੰ ਵੀ ਭੇਜਣਾ ਔਰ ਗਰੁੱਪ ਵਿੱਚ ਵੀ ਭੇਜਣਾ। ਠੀਕ ਹੈ ਜੀ, ਹਾਂਜੀ ਥੈਂਕ ਯੂ ਸੋ ਮਚ ਜੀ, ਬਾਏ-ਬਾਏ ਜੀ ਸਤਿ ਸ਼੍ਰੀ ਅਕਾਲ।